ਹੈਲੋ, ਹਾਂਜੀ, ਹਾਂਜੀ ਸਤਿ ਸ੍ਰੀ ਕ ਅਕਾਲ ਜੀ। ਸਤ ਸ੍ਰੀ ਅਕਾਲ ਜੀ ਹੋਰ ਕੀ ਹਾਲ ਐ, ਵਧੀਐ ਵਧੀਐ ਹੋਰ ਤੁਸੀ ਸੁਣਾਓ ਹੋਰ ਕੀ ਕਰਦੇ ਪਏ ਸੀ, ਕੁਛ ਨ੍ਹੀਂ ਬਸ ਛਤ ਤੇ ਆਇਆਂ ਰੋਟੀ ਖਾ ਕੇ। ਅੱਛਾ। ਠੀਕ ਠੀਕ। ਤੇ ਇੰਨੀ ਲੇਟ ਖਾਂਦੇ ਤੁੂਸੀਂ ਜਾਂ ਖਾ ਲੈਂਦੇ ਜਲਦੀ, ਹਾਂਜੀ। ਮੈਂ ਕਿਹਾ ਰੋਟੀ ਤੁਸੀਂ ਰਾਤ ਦੀ ਲੇਟ ਈ ਖਾਂਦੇ ਔ ਜਾਂ? ਨ੍ਹੀਂ ਨ੍ਹੀਂ ਰੋਟੀ ਤੇ ਕਦੋ ਦੀ ਮਤਲਬ ਅੱਧਾ ਘੰਟਾ ਹੋ ਗਿਆ ਖਾਲੀ, ਚਕੱਰ ਲਾਣ ਹੁਣ ਆਏ ਆਂ, ਥੋੜੀ ਹਵਾ ਚਲਦੀ ਪਈ। ਅੱਛਾ। ਮੌਸਮ ਠੀਕ ਚੱਲ ਰਿਹਾ ਤੁਹਾਡੇ ਇਧਰ ਮੌਸਮ। ਹਾਂਜੀ। ਸਾਡੇ ਤੇ ਇੱਧਰ ਬੜੀ ਗਰਮੀ ਹੋ ਗਈ ਸੀ ਬਸ ਕੱਲ ਦੀ ਬਹੁਤ ਗਰਮੀ ਹੋਈ ਪਈ ਐ। ਹੈਲੋ ਹਾਂਜੀ ਹਾਂਜੀ।
ਤੁਆਡੀ ਨਾ ਆਵਾਜ਼ ਬੜੀ ਘੱਟ ਆਂਦੀ ਪਈ ਐ
ਆਵਾਜ਼ ਘੱਟ ਆ ਰਹੀ ਐ, ਫੇਰ ਕੁਛ ਪਿੱਛੋਂ ਈ ਪ੍ਰੋਬਲਮ ਹੋਏਗੀ।
ਅੱਛਾ।
ਹੁਣ ਹੋ ਗਈ ਠੀਕ? ਹਾਂਜੀ, ਹੁਣ ਠੀਕ। ਪਹਿਲੇ ਬੜੀ ਘੱਟ ਆ ਰਹੀ ਸੀ। ਅਛਾ ਅੱਛਾ। ਹੋਰ ਸੁਣਾਓ ਠੀਕ ਸਭ। ਤੁਹਾਡੇ ਘਰ ਤੇ ਮੰਮੀ ਪਾ ਸਭ ਠੀਕ ਐ, ਦਾਦੀ ਦਾਦੇ ਤਾਡਾ ਹਾਂਜੀ ਹਾਂਜੀ ਸਾਰੇ ਵਧੀਆ। ਤੁਆਡੀ ਸਿਸਟਰ ਦੀ ਮੈਰਿਜ ਹੋਈ ਸੀ, ਉਹ ਆਈਏ ਹਜੇ ਰਹਿਣ ਕੇ ਨ੍ਹੀਂ ਜਿਹੜੀ ਕਜ਼ਨ ਸੀ। ਨ੍ਹੀਂ ਹਜੇ ਤੇ ਨੀਂ ਆਈ, ਪਹਿਲੇ ਆਈ ਸੀ। ਅੱਛਾ-ਅੱਛਾ, ਕਾਫੀ ਟਾਈਮ ਹੋ ਗਿਆ ਨਹੀਂ ਆਈ। ਅੱਛਾ, ਹੁਣ ਪਰ ਗਰਮੀ ਵੀ ਹੈ ਨਾ ਫਿਰ ਨਾਲੇ ਥੋੜਾ ਆਪਣੇ ਘਰ ਦਾ ਡਸਿਪਲਨ ਹੁੰਦਾ ਜੋ-ਜੋ ਫਿਰ, ਨਾਲ਼ੇ ਓਹਨਾ ਨੂ ਉੱਥੇ ਵਿਆਹ ਬੜੇ ਆਉਂਦੇ ਪਾਏ ਦੋਨੋਂ ਉੱਥੇ ਹੀ ਆ ੳਦਰ ਹੀ ਫ਼ਿਰਨ-ਫੁਰਣ ਹੋਈ ਜਾਂਦਾ। ਅੱਛਾ-ਅੱਛਾ ਠਿਕਏ। ਹਰ ਮਹਿਨੇ ਨਿਕਲੇ ਹੁੰਦੇ ਕਿਥੇ ਨਾ ਕਿਥੇ ਅੱਛਾ, ਹਾਂ ਫਿਰ ਠੀਕ ਆ ਫਿਰ ਬਿਜੀ ਅਗੇ ਨਾ ਆਪਣੀ ਲਾਈਫ ਚੋ ਹੂੰ। ਠੀਕ ਐ ਹਾਂ ਇੱਕ-ਦੋ ਤੇ ਇੱਕ-ਦੋ ਵਿਆਹਾਂ ਚ ਤੇ ਸਾਡਾ ਵੀ ਮੇਲ ਹੋਇਆ ਸੀ ਉਹਨਾ ਨਾਲ। ਮਿਲੇ ਸੀ ਅਸੀਂ ਵੀ ਇੱਕ-ਦੋਂ ਵਿਆਹ ਅਟੈਂਡ ਇਕੱਠੇ ਹੀ ਸਮਝੋ ਕੀਤੇ ਅਸੀ। ਹਾਂ, ਇੱਕ ਫੰਕ ਹਾਂ, ਮਿਲੀ ਸੀ। ਉੱਥੇ ਈ, ਹਾਂ। ਹੂੰ, ਠੀਕ ਐ ਵਧੀਆ ਲੱਗਦੇ ਪਏ ਅੱਛੇ ਸੀ ਹੂੰ। ਹੋਰ ਸੁਣਾਓ? ਤੁਸੀ ਕਦੋ ਕਿਦੇ ਜਾ ਜਾਨ ਦਾ ਪਲਾਨ ਬਨਾ ਰਹੇ ਹੋ ਕਿਦਰ ਘੁੰਮਣ ਦਾ, ਨਹੀਂ ਨਹੀਂ। ਨਈ ਅਜੇ ਤਾਂ ਮੇਰੇ ਵੱਡੇ ਬੇਟੇ ਦੇ ਨਾ ਟੈਸਟ ਹੋਣੇ ਆ ਔਰ ਕਲੀਅਰ ਟੈਸਟ ਹੋ ਜਾਣਗੇ। ਫਿਰ ਉਸ ਤੋਂ ਬਾਅਦ ਹੀ ਪਤਾ ਚਲੇਗਾ, ਕੁੱਛ ਹਾਂ ਉਦਾ ਐਨਟਰੇਂਟ ਟੈਸਟ ਹੈ ਬਸ ਅੱਗੋਂ ਏਡਮਿਸ਼ਨ ਲਈ ਐਟਰੇਂਟ ਟੈਸਟ ਦੇਣੇ ਹੁੰਦੇ ਆ ਨਾ
ਅੱਛਾ-ਅੱਛਾ।
ੳਹਦੇ ਬਾਦ ਮੈ ਹਾਂਜੀ। ਹਾਂਜੀ-ਹਾਂਜੀ, ਹਾਂ ਫੇਰ ਤੇ ਫੇਰ ਤਾਂ ਚਲਦੇ ਹੀ ਹੋਣਗੇ ਇਕ ਦੋ ਦਿਨਾਂ ਤਕ ਹਾਂਜੀ-ਹਾਂਜੀ-ਹਾਂਜੀ-ਹਾਂਜੀ ਬਸ ਇਸ ਵੀਕ ਹੈਗੇ ਆ ਉਹਦੇ। ਇਸੀ ਹਫ਼ਤੇ ਹੋਣੇ ਆ ਹਾਂ। ਫਿਰ ਰਿਜਲਟ ਆ ਗਿਆ ਓਹਨਾ ਦਾ ਟਵੈਲਥ ਦਾ ਹਾਂ ਟਵੈਲੱ ਹਾ, ਰਿਜ਼ਲਟ ਤੇ ਆ ਗਿਆ ਬੜਾ ਵਧ ਵਧੀਆ ਆਇਆ ਉਦਾ, ਹਾਂਜੀ, ਨੱਬੇ ਪਰਸੈਂਟ ਆ ਹਾਂ ਨੱਬੇ ਪਰਸੈਂਟ ਆਏ ਆ ਨੰਬਰ ਤੇ ਵਧੀਆ ਆਏ ਆ ਹਾਂਜੀ, ਹੁਣ ਬੱਸ ਅੱਗੋ ਏਡਮਿਸ਼ਨ ਅ ਅੱਛੀ ਮਿਲ ਜੇ ਕਿਤੇ ਵਧੀਆ। ਜਿੱਥੇ ਉਹ ਚਾਹੁੰਦਾ ਐ, ਹਾਂ ਬਸ ਇਹੀ ਏ।
ਉਹ ਤੇ ਹੋਈ ਜਾਂਦੀ ਏ ਫੇਰ।
ਹੂੰ, ਚਲੋ ਬਸ ਬੱਚਿਆਂ ਦਾ ਹੀ ਹੂਨਦਾ ਬਚੇ ਪੜਾਈ ਅਛੀ ਮੇਹਨਤ ਕਰ ਲੈਣ, ਤੇ ਸਹੀ ਹੋ ਜਾਂਦਾ ਰਿਜਲਟ, ਪੜਦਾ ਹੈ ਵਧੀਆ ਪੜਦਾ ਹੈ। ਹੂੰ ਰਾਤ-ਰਾਤ ਪਰ ਲੱਗਾ ਰਹਿੰਦਾ, ਹਾਂ ਸਾਰਾ ਦਿਨ ਤੇ ਚਲੋ ਨਹੀਂ ਇੰਨਾ ਪੜ੍ਹਿਆ ਜਾਂਦਾ ਨਾ ਥੋੜ੍ਹਾ ਬੱਚਾ ਬੱਚੇ ਨੂੰ ਅਸੀਂ ਵੀ ਕੋਈ ਨਾ ਕੋਈ ਕੰਮ ਕਹਿ ਦਿਨੇ ਆਂ, ਬੱਚਾ ਘਰ ਹੋਵੇ ਤਾਂ ਕੰਮ ਕਿਹਾ ਜਾਂਦਾ ਐ ਨਾ।
ਔਰ ਦਿਨ ਚ ਥੋੜੀ ਡਿਸਟਰਬੈਂਸ ਵੀ ਹੁੰਦੀ ਆ ਨਾ ਬਾਹਰ ਸ਼ੋਰ ਹੁੰਦਾ, ਕਦੀ ਕੋਈ ਘਰ ਦੇ ਕੰਮ ਕਹਿ ਦਿੰਦੇ ਆ, ਕਦੀ ਮਨ ਨੀ ਲੱਗਦਾ ਆਵਾ
ਹਾਂ ਬਸ, ਆਵਾਜਾਈ ਲਗੀ ਰੇਂਦੀ ਆ। ਦੇ ਫੋਨ ਖੋਲ ਕੇ ਬੈਠ, ਰਾਤੀ ਇਹ ਕਿ ਬੰਦਾ ਇਕੱਲਾ ਹੁੰਦਾ ਸ਼ਾਂਤੀ ਹੁੰਦੀ ਏ, ਉਹਨੂੰ ਪਤਾ ਹੋਰ ਕੋਈ ਕੰਮ ਤੇ ਕਰਨਾ ਹੀ ਨੀ ਸਿਰਫ ਪੜ੍ਹਨਾ ਹੀ ਹੈ। ਛੋਟਾ ਭਰਾ ਏ ਬਸ ਉਹਦੇ ਨਾਲ ਵੀ ਉਹ ਥੋੜਾ ਮਸਤੀ ਚੱਲਦੀ ਰਹਿੰਦੀ ਹੈ ਦੋਨੋਂ ਜਣੇ ਆ ਲੱਗੇ ਰਹਿੰਦੇ ਆ ਹਾਂ ਲੜਦੇ ਵੀ ਤੇ ਖੇਡਦੇ ਵੀ ਐ। ਹੂੰ, ਬਸ ਉਹ ਫਿਰ ਘੱਟ ਮੈਂ ਮਤਲਬ ਸਵੇਰੇ ਜਿਹੜਾ ਘੱਟ ਪੜ੍ਹਾਈ ਹੋ ਰਹੀ ਹੈ ਨਾ ਰਾਤੀ ਕਾਫੀ ਦੇਰ ਪੜ੍ਹਦਾ ਤਿੰਨ ਚਾਰ ਵਜੇ ਤੱਕ ਪੜ੍ਹਦਾ ਸਵੇਰੇ ਹੂੰ ਫਿਰ ਸਵੇਰੇ ਉਠਦੇ ਲੇਟ ਹੀ ਹੋਏਗੇ ਮੈਂ ਮੈਂ ਫੇਰ ਉਠਾ ਦੀ ਨੀ ਨਾ ਉਹਨੂੰ ਫਿਰ ਉਹ ਆਪਣੇ ਹਿਸਾਬ ਨਾਲ ਜਿਸ ਲਈ ਉਹਦੀ ਹੁਣ ਲੱਗਦਾ ਕਿ ਉੱਠ ਜਾਏਗਾ ਉੱਠ ਜਾਂਦਾ, ਉਹ ਨੌ ਵਜੇ ਤੱਕ ਤੇ ਉੱਠੀ ਹੀ ਜਾਂਦਾ।
ਅੱਛਾ,
ਹਾਂਜੀ ਹਾਂ ਨੌ ਵਜੇ ਤੱਕ ਖੁੱਲ ਜਾਂਦਾ ਚੱਲ ਫਿਰ ਜਾਂਦਾ ਨਾ ਕਿਤੇ ਫਿਰ ਪਾਪਾ ਵੀ ਉਹਨੂੰ ਸੱਦ ਲੈਂਦੇ ਆ ਜਿੰਮ ਵੀ ਜਾਣਾ ਹੁੰਦਾ ਹੈ। ਜਿੰਮ ਜਾਂਦਾ ਐ, ਹੂੰ ਅੱਛਾ ਹਾਂ ਫਿਰ ਕਦੀ- ਕਦੀ ਤੇ ਮੈਂ ਉਠਾ ਦਿੰਦੀ ਆਂ ਜਲਦੀ ਤੇ ਫੇਰ ਕਿਸੇ ਵੇਲੇ ਨਹੀਂ ਵੀ ਉਠਾਂਦੀ, ਕਿ ਰਾਤੀ ਲੇਟ ਸੁੱ ਕੀਤਾ ਸੀ, ਹੂੰ ਵੈਸੇ ਤਾਂ ਜ਼ਿਆਦਾਤਰ ਆਪਣੇ ਆਪ ਉੱਠ ਜਾਂਦਾ ਸੀ। ਸਹੀ ਟਾਈਮ ਤੇ ਹੂੰ ਫਿਰ ਕਈ ਵਾਰੀ ਨਹੀਂ ਵੀ ਬੱਚੇ ਦਾ ਮਨ ਕਰਦਾ ਵੀ ਥੋੜ੍ਹੀ ਮਸਤੀ ਕਹਿ ਲਓ ਜਾਂ ਕੁਛ ਵੀ ਕਿਸੇ ਡਿਸਟਰਬ ਹੋਇਆ ਹੁੰਦਾ ਤੇ ਨਹੀਂ ਉਠ ਪਾਉਂਦਾ, ਫਿਰ ਮੈਂ ਉਠਾਂਦੀ ਨਈ ਉਹਨੂੰ ਇੱਕ ਅੱਧੀ ਆਵਾਜ਼ ਦਿੰਦੀ ਆਂ ਜੇ ਉੱਠਣਾ ਹੈ ਉੱਠ ਜਾਂਦਾ ਨਹੀਂ ਤਾਂ ਸ ਮੈਂ ਨਹੀਂ ਉਠਾ ਰਹੀ ਵੈਸੇ ਉਹਨੂੰ ਇਹ ਆ ਕਿ ਉਹਨੂੰ ਆਪਣੀ ਰਿਸਪੋਂਸੀਬਿਲਿਟੀ ਪਤਾ ਹੈ, ਆਪਣਾ ਆਪੇ ਕਰ ਲੈਂਦਾ ਸਭ ਕੁਛ ਕਈ ਬੱਚਿਆਂ ਹ ਦਾ ਨਾ ਜਬ ਠੀਕ ਐ ਇੰਝ ਈ ਹੋਣਾ ਚਾਹੀਦਾ ਹਾਂ। ਜਬਰਦਸਤੀ ਕਰਨਾ ਪੈਂਦਾ ਕਈਆਂ ਨਾਲ ਉਹ ਚੀਜ਼ ਨਈ ਹੈ ਉਹਦਾ ਮੈਨੂੰ ਇਹ ਬਰਡਨ ਨਹੀਂ ਹੈ, ਬਸ ਇੱਕ ਜਿਹ ਛੋਟਾ ਹੈ ਨਾ ਉਹਦਾ ਬਹੁਤ ਬਰਡਨ ਹੈ ਮੈਨੂੰ ਹੁਣ ਉਹਦਾ ਹੋਲੀਡੇ ਹੋਮਵਰਕ ਮਿਲਿਆ, ਛੋਟੇ ਤਾਂ ਇੰਝ ਦੇ ਹੀ ਹੁੰਦੇ ਆ। ਹ ਹੋਲੀਡੇ ਹੋਮਵਰਕ ਮਿਲਿਆ ਉਹ ਮੇਰੀ ਟੈਸ਼ਨ ਐ ਬਸ ਕਿਸ ਤਰ੍ਹਾਂ ਉਹਨੂੰ ਕਰਾਣਾ ਹੈ ਕਿੱਦਾਂ ਕਰਨਾ ਐ ਰੋਜ਼ ਕਹਿ ਰਹੀ ਆਂ ਤਿੰਨ ਦਿਨ ਹੋ ਗਏ, ਅੱਜ ਕੋਈ ਹਜੇ ਮਤਲਬ ਸਟਾਰਟ ਕੁਛ ਨੀ ਹੋਇਆ ਕੁਛ ਨੀ
ਉਹ ਛੋਟਾ ਫਿਰ ਇੰਝ ਹੀ ਕਰਦੇ ਐ, ਇੱਕ ਦਿਨ ਤੰਗ ਕਰਨਾ ਹੀ ਹੁੰਦਾ ਫਿਰ
ਹਾਂ, ਕੁਛ ਤਬੀਅਤ ਉਹਦੀ ਖ਼ਰਾਬ ਹੋ ਗਈ ਵੀ ਥੋੜਾ ਕੋਲਡ ਜਿਹਾ ਹੋ ਗਿਆ ਤਾਂ ਹੂੰ ਬਾਨਾ ਵੀ ਚੱਲ ਰਿਹਾ ਨਾ ਫੋਨ ਦੇਖਦਾ ਛੋਟਾ ਵਾਲਾ ਫੋਨ ਦੇਖਦਾ ਪਰ ਮੈਂ ਨਹੀਂ ਮੈਂ ਨਹੀਂ ਇੰਨਾ ਦਿੰਦੀ ਉਹਨੂੰ ਮਤਲਬ ਦਾ ਲੱਗੇ ਤੇ ਫੇਰ ਦੇਖ ਖ ਲੈਂਦਾ ਹਾਂ ਪਰ ਇਹ ਹੈ ਕਿ ਇੰਨਾ ਨਹੀਂ ਹੂੰ, ਤੁਸੀਂ ਐਪ ਤੇ ਲੌਕ ਰੱਖਿਆ ਕਰੋ ਜਿਹੜੇ ਐਪ ਓਹ ਚਲਾਂਦਾ ਲੌਕ ਲਾ ਕੇ ਹੂੰ ਨਈ- ਨਈ ਇਸ ਤਰ੍ਹਾਂ ਮੇਰਾ ਆਪਣਾ ਲੌਕ ਲੱਗਾ ਓਨੂੰ ਪਤਾ ਨੀ ਐ ਫੇਰ ਉਹ ਔਨ ਹੀ ਨੀ ਕਰ ਪਾਂਦਾ। ਹੂੰ, ਹਾਂ ਇਹ ਆ ਕਿ ਕਿਸੇ ਟਾਈਮ ਮੇਰੇ ਕੋਲ ਫਿਰ ਕਦੇ ਕਦੇ ਔਨ ਰਹਿੰਦਾ, ਫੇਰ ਉਹ ਹਾਂ ਫੇਰ ਦਾਅ ਲਗਾ ਲੈਂਦਾ ਜਿਵੇਂ ਕਿਸੇ ਦੀ ਕਾਲ ਆਈ ਜਾਂ ਮੈਂ ਕੀਤੀ ਫਿਰ ਮੈਂ ਔਨ ਕਰਕੇ ਕਰਨਾ ਮੈ ਭੁੱਲ ਜਾਨੀ ਆ ਨਾ ਔਰ ਕਰਨਾ ਹਾਂਜੀ ਹਾ, ਕਈ ਵਾਰੀ ਕੋਸ਼ਿਸ਼ ਕਰਦਾ ਲੋਕ ਦੇਖਾ ਇੰਝ ਜਾਣ ਬੂਝ ਕੇ ਕਈ ਟਰਾਈ ਕਰਦਾ ਇਧਰ ਓਧਰੋ ਹੋਣ ਦੀ ਜਾਂ ਮੈਨੂੰ ਕਹਿ ਮੰਮੀ ਇੰਜ ਕਰੋ ਫੇਰ ਥੋੜਾ ਥਕ ਜਾਂਦਾ ਨਾ ਉੱਪਰੋ ਤੇ ਫੇਰ ਟਰਾਈ ਕਰਦਾ ਇੰਨਾ ਖ਼ਰਾਬ ਐਨੂੰ ਲੋਕ ਪਤਾ ਵੀ ਲੱਗ ਜਾਂਦੇ ਆ।
ਅੱਛਾ,
ਕਰ ਲੈਂਦਾ। ਕਿਸੇ ਆਪਣੇ ਮਾਸੀਆਂ ਦੇ ਘਰ ਵੀਹ ਮਾਸੀ ਘਰ ਜਾਦੇ ਰਹਿੰਦੇ ਨਾ ਮਾਸੀ ਦੇ ਘਰ ਵੀ ਜਾਦੇ ਨਹੀਂ ਉਹ ਉਹਨੂੰ ਪਤਾ ਹੈਗਾ ਨਾ। ਜ਼ਿਆਦਾ ਨਹੀਂ ਕਰਨਾ। ਮਾਸੀਆਂ ਦੇ। ਘਰ ਰਹਿ ਕੇ ਵੀ ਉਹਨਾਂ ਦੇ ਵੀ ਲੋਕ ਖੋਲ ਲੈਂਦਾ ਐ। ਪਤਾ ਮੰਮੀ ਨੇ ਜਿਹੜਾ ਲਾਇਆ ਉਹੀ, ਤਕਰੀਬਨ ਮਾਸੀ ਵੀ ਲਾ ਸਹੀ ਐ, ਹਾਂ ਅੱਛਾ-ਅੱਛਾ, ਖੋਲ ਲੈਂਦਾ, ਫਿਰ ਬੱਚੇ ਫਿਰ ਚਲਾਕ ਹੁੰਦੇ ਅੱਜ ਕਲ ਬੜੇ ਤੇਜ਼ ਬੱਚੇ ਕਰ ਲੈਂਦੇ ਆ, ਹੁੰ, ਬੜੀ ਚੱਲਦੀ। ਗੱਲਾਂ ਫੋਲੋ ਕਰਦੇ ਰਹਿਦੇ ਬੱਚੇ, ਕਈ ਤੇ ਅੱਜ ਕੱਲ ਯੂਟਿਊਬ ਤੇ ਵੀਡੀਓ ਆ ਜਾਂਦੀ, ਵੱਖਰੇ-ਵੱਖਰੇ ਫੋਨਾਂ ਦੇ ਕੋਡ ਹੁੰਦੇ ਐ, ਹਾਂਜੀ ਉਹ ਕੋਡ ਤੁਸੀ ਪਾਓਗੇ ਤਾਂ ਉਹ ਫੋਨ ਖੁੱਲ ਜਾਂਦਾ, ਫਿਰ ਅੱਛਾ, ਫਿਰ ਉਹੀ ਉਹ ਚਲਾ-ਚਲਾ ਕੇ ਉਹਨਾਂ ਨੂੰ ਲੋਕ ਪਤਾ ਲੱਗ ਜਾਂਦਾ, ਹਾਂ, ਬਸ ਉਹ ਨਾ ਬੱਚਿਆਂ ਨੂੰ ਜਿਆਦਾ ਪਤਾ ਇਹ ਸਾਨੂੰ ਨਹੀਂ ਸਗੋਂ ਪਤਾ ਜਿੰਨੀ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਨੌਲੇਜ ਹੈ ਨਾ, ਅਸੀਂ ਨਹੀਂ ਜਾਣਦੇ ਇਹ ਚੀਜ਼ਾਂ ਬਾਰੇ, ਜਿਹੜੀ ਅੱਜ ਦੀ ਟਿੱਪਣੀ, ਇਹ ਬੱਚਿਆਂ ਨੂੰ ਜ਼ਿਆਦਾ ਪਤਾ, ਅੱਜ ਦੇ ਬੱਚਿਆਂ ਨੂੰ ਹੁਣ ਜੇ ਮਤਲਬ ਫੋਨ ਖੋਲ ਕੇ ਉੰਝ ਜੀ ਸਭ ਕੁਛ ਦੇਖਣਾ ਸਿਰਫ ਆਪਣੇ ਸਕੂਲ ਦਾ ਮੈਸੇਜ ਨਹੀਂ ਦੇਖੇਗਾ, ਮੈਂ ਕਹਾਂਗੀ ਸਕੂਲ ਦੇ ਮੈਸੇਜ ਦੇਖ ਲੈ ਕੀ ਆਇਆ ਕੀ ਨਹੀਂ ਆਇਆ, ਉਹ ਨਹੀਂ ਪਤਾ ਉਹ ਨਹੀਂ ਪੜ੍ਹਨਾ ਕੋਈ ਕਾਲ ਬਈ ਫਰੈਂਡ ਨੂੰ ਕਰਨੀ, ਕੋਈ ਵਰਕ ਲਈ ਕੋਈ ਕੁਛ ਉਹ ਮੈਂ ਬੋਲਦੀ ਰਹਾਂਗੀ, ਬੋਲਦੀ ਰਹਾਂਗੀ, ਉਹ ਨਹੀਂ ਕਰਨੀ ਬਸ ਆਪ ਬਾਕੀ ਹੋਰ ਜੋ ਮਰਜ਼ੀ ਕਰਵਾ ਲਓ।
ਤੇ ਸਕੂਲ ਦਾ ਕੰਮ ਪੂਰਾ ਹੁੰਦਾ ਉਹਦਾ।
ਕਿਸੇ ਵੇਲੇ ਜਿਵੇਂ ਪਿੱਛੇ ਜੇ ਦੋ ਦਿਨ ਗਿਆ ਨੀ ਸੀ, ਨਾ ਫਿਰ ਕੰਮ ਥੋੜਾ ਜਿਹਾ ਤੇ ਪੈਂਡਿੰਗ ਹੋ ਜਾਂਦਾ। ਪਰ ਇੱਕ ਦਿਨ ਬੱਚਾ ਨਾ ਜਾਏ ਤੇ ਕੰਮ ਕੁਛ ਨਾ ਕੁਛ ਤਾਂ ਰਹਿ ਜਾਂਦਾ। ਕਲਾਸ ਵੱਡੀ ਹੈ, ਫਿਰ ਇਹ ਹੈ ਕਿ ਕੋਈ ਨੇਬਰ ਚ ਵੀ ਨਹੀਂ ਬੱਚੇ ਹੈਗੇ ਕਿ ਜਿੱਥੋਂ ਕੰਮ ਲੈ ਲਿਆ ਜਾਏ, ਕੋਈ ਬੱਚੇ ਸਭ ਦੂਰ-ਦੂਰ ਕਾਫੀ ਡਿਸਟੈਂਸ ਤੇ ਰਹਿੰਦੇ ਆ, ਕਿਤੇ ਆ ਜਾ ਨਹੀਂ ਸਕਦੇ, ਕਿਸੇ ਦੇ ਘਰ ਫ ਫੋਨ ਦੇ ਨਾ ਰਾਹੀਂ ਕੰਮ ਲੈਣਾ ਪੈਂਦਾ ਹੈ, ਉਹ ਵੀ ਬੜੀ ਮੁਸ਼ਕਿਲ ਕੋਈ ਚੰਗੇ ਬੱਚੇ ਦੇ ਦਿੰਦੇ ਆ ਕਿਸੇ ਵੇਲੇ ਜ਼ਿਆਦਾਤਰ ਬੱਚੇ ਤਾਂ ਭੇਜਦੇ ਹੀ ਨਹੀਂ ਹੈ ਨਾ, ਬੜਾ ਮੁਸ਼ਕਿਲ ਹੋ ਜਾਂਦਾ। ਹੂੰ-ਹੂੰ ਬਹੁਤ, ਮੁਸ਼ਕਿਲ ਹੋ ਜਾਂਦਾ, ਉਹਨੂੰ ਤੁਸੀ ਕਹੋ ਨਾ ਕਿ ਮਤਲਬ ਸਕੂਲ ਚ ਵੀ ਕਿੰਨਾ ਫਰੀ ਟਾਈਮ ਹੁੰਦਾ ਤੇ ਉਹਦੇ ਚ ਬੰਦਾ ਕੰਮ ਕਰ ਸਕਦਾ ਕੰਪਲੀਟ ਆ, ਨਹੀਂ ਇਹੀ ਸਮਝਾਨੀ ਆ ਮੈ ਇਹਨੂੰ ਬੜਾ ਸਮਝਾ ਰਹੀ ਹਾਂ, ਜੋ ਬੰਦੇ ਜੋ ਬੱਚੇ ਮਤਲਬ ਸਕੂਲ ਜਲਦੀ ਚਲ ਜਾਂਦੇ ਆ ਫਿਰ ਅਸੈਂਬਲੀ, ਹਾਂਜੀ, ਹੋਣ ਤੋਂ ਪਹਿਲਾ ਕਿੰਨਾ ਟਾਈਮ,
ਫਿਰ ਅਸੈਂਬਲੀ ਦੇ ਬਾਅਦ ਮੈਡਮ ਨੂੰ ਆਣ ਚ ਟਾਈਮ ਹੁੰਦਾ, ਉਹਦੇ ਵਿੱਚ ਬੰਦਾ ਆਪਣਾ ਟਾਇਮ ਯੂਟੀਲਾਈ ਕਰੇ ਤੇ ਹੋ ਸਕਦਾ ਉਹਦਾ ਕੰਮ ਪੂਰਾ।
ਉਹ ਬੱਚੇ ਤੇ ਡਿਪੈਂਡ ਹੈ ਨਾ, ਕਦੇ-ਕਦੇ ਕੋਈ ਮੈਡਮਾਂ ਚ ਆਣ ਚ ਕਿੰਨਾ ਟਾਈਮ ਕਰ ਦਿੰਦੀਆਂ, ਹਾਜੀ ਹਾਂ ਕਈ ਵਾਰੀ ਕੋਈ ਪੀਰੀਅਡ ਫਰੀ ਵੀ ਹੁੰਦਾ। ਜੇ ਮੈਡਮ ਆਦੀ ਨੀ ਹੈ, ਇਹ ਤੇ ਹੁਣ ਕੀ ਨਾ, ਬੱਚੇ ਤੇ ਡਿਪੈਂਡ ਹੈ, ਬੱਚਾ ਕਰਨ ਵਾਲਾ ਹੋਏ ਤੇ ਸਾਰਾ ਕੰਮ ਅਗਲੇ ਦਿਨ ਹੀ ਕਰ ਲੈਂਦਾ। ਬੱਚਾ ਲਾਪਰਵਾਹ ਹੋਏਗਾ ਤੇ ਫਿਰ। ਕਰੇਗਾ। ਉਹ ਤਾਂ ਫਿਰ ਮਾਂ ਪਿਓ ਨੂੰ ਟੈਸ਼ਨ ਹੋ ਜਾਏਗੀ ਨਾ ਵੀ ਇਹਦਾ ਕੰਮ ਨੀ ਕੰਪਲੀਟ। ਕਰਾਉਣਾ- ਕਰਾਉਣਾ। ਟੀਚਰ ਨੇ ਤਾਂ ਨੋਟ ਪਾ ਦੇਣਾ। ਟੀਚਰ ਨੂੰ ਥੋੜ੍ਹਾ ਟੈਂਸ਼ਨ ਹੈ। ਟੈਸ਼ਨ ਤਾਂ ਪੇਰੈਂਟਸ ਨੂੰ ਹੋਣੀ ਉਹਦੀ। ਆਹ ਇਹ ਸਭ ਬੱਚੇ ਤੇ ਡਿਪੈਂਡ ਹੁੰਦਾ ਜਿਹੋ ਜਿਹਾ ਬੱਚਾ ਹੋਏਗਾ। ਇੱਕ ਅੱਛੇ ਬੱਚੇ। ਜਿਹੜੇ ਪੜ੍ਹਨ ਵਾਲੇ ਬੱਚੇ ਉਹਨਾਂ ਨੂੰ ਪਤਾ ਮੈਂ ਅੱਜ ਨਹੀਂ ਗਿਆ। ਉਹਨਾਂ ਨੇ ਕੱਲ੍ਹ ਆਪਣੇ- ਆਪ। ਕੰਮ ਆਪਣਾ ਕਰ ਲੈਣਾ। ਇਧਰ ਕਾਪੀ ਵੀ ਨਹੀ ਚੈੱਕ ਕਰਦੀਆਂ। ਹਮ ਹਾਂ ਕਿੰਨੀ ਕਿੰਨੀ ਦੇਰ ਤੇਟਬੁਕ ਚੈਣਾ ਹ ਹ ੋ ਜਿੰਨਾ ਤੁਸੀ ਕੰਮ ਕਰਾਇਆ ਓਨਾ ਤੁਸੀ ਨਾਲ ਦੀ ਨਾਲ ਚੈਕ ਕਰਲੋ ਤੇ ਬੱਚਿਆਂ ਨੂੰ ਡਰ ਰਹੇਗਾ ਕੰਪਲੀਟ ਕਰਦੇ ਰਹਿਣਗੇ ਤੇ ਬਹੁਤ ਬੋਲ ਮੈਂ ਕਹਿੰ ਕ ਜਾਇਆ ਕਰ ਮੈਡਮ ਕੋਲ ਨਹੀਂ ਤੇ ਮੈਡਮ ਨੇ ਜਿਸ ਦਿਨ ਦੇਖਿਆ ਉਹ ਬੋਲਿਆਗੀ ਕਿ ਤੂੰ ਕਾਪੀ ਕਿਉਂ ਨੀ ਚੈੱਕ ਕਰਾ ਰਿਹਾ ਤਨੂੰ ਮੈਂ ਬਹੁਤ ਕਹਿੰਦੀ ਕਿ ਤੂੰ ਖੁੱਦ ਜਾਇਆ ਕਰ ਮੈਡਮ ਕੋਲ ਮੈਡਮ ਨੂੰ ਪਤਾ ਲੱਗਿਆ ਕਿ ਤੂੰ ਆ ਰਿਹਾ ਮੇਰੇ ਕੋਲ ਨਹੀਂ ਤੇ ਬੱਚੇ ਹੁਣ ਇਹਨਾਂ ਦਾ ਥੋੜਾ ਚੇਂਜ ਹੋਇਆ ਨਾ ਸਕੂਲ ਸੀਨੀਅਰ ਚ ਥੋੜਾ ਚਲੇ ਗਿਆ ਤੇ ਫਿਰ ਬੱਚੇ ਥੋੜਾ ਜਿਹਾ ਡਰਦੇ ਵੀ ਹੈ ਨਾ ਟੀਚਰਸ ਕੋਲ। ਪਹਿਲੇ ਤਾਂ ਥੋੜੇ ਪ੍ਰਾਇਮਰੀ ਸੀ। ਫੇਰ ਬੱਚੇ ਨੂੰ ਥੋੜਾ ਹੋ ਪਤਾ ਲ ਹਾਂਜੀ ਹਾਂ ਇਹੀ ਹੋਗ ਾ ਡਰ ਵੀ ਹੈ ਬ ਬੱਚਿਆਂ ਨੂੰ ਬਈ ਅਸੀਂ ਵੱਡੀ ਬਰਾਚ ਚ ਆ ਗਏ ਹਾਂ। ਤੇ ਹੁਣ ਥੋੜਾ ਡਰ ਵੀ ਲੱਗਦਾ ਪਰ ਇਹ ਨੀ ਨਾ ਪਤਾ ਕਿ ਹ ਸਾਡੀ ਰਿਸਪੋਂਸੀਬਿਲਿਟੀ ਜ਼ਿਆਦਾ ਹੋ ਗਈ ਹੈ ਇਹ ਚੀਜ਼ ਦਾ ਸਮਾਂ ਹੀ ਨ ਆ ਰਹੀ ਇਹਨਾਂ ਨੂੰ ਹਮ ਚਲੋ ਹੁਣ ਤੁਸੀਂ ਸੁਣਾਓ।